ਹੈਲੋ। ਵਾਜ ਆਰੀ ਹੈਲੋ ਵਾਜ ਆਰੀ? ਆਵਾਜ਼ ਨੀ ਆਈ ਤੁਹਾਡੀ। ਹੈਲੋ।
ਹੈਲੋ। ਹਾਂਜੀ ਆਰੀ ਵਾਜ਼।
ਹਾਂ ਹੁਣ ਆ ਰੀ ਪੈਲਾਂ ਨੀ ਆ ਰੀ ਸੀ।
ਅੱਛਾ।
ਹਾਂਜੀ ਹੋਰ ਕੀ ਕਰ ਰੇ ਜੀਭਹਾਂਜੀ ਇੱਥੇ ਬਾਰਿਸ਼ ਹੋਰੀ ਸੀ ਨਾ ਫੇ ਨੈੱਟਵਰਕ ਪ੍ਰੋਬਲਮ ਹੋਗੀ। ਹੂੰ। ਹੈਲੋ।
ਹਾਂਜੀ।
ਆਵਾਜ਼ ਆ ਰੀਆ ਆਰੀ ਆ ਆਵਾਜ਼ ਹਾਂਜੀ-ਹਾਂਜੀ
ਹੈਗੇ
ਏ ਕੰਮ ਨੀ ਕਰ ਕੰਮ ਨੀ ਕਰਨ ਡੇਯਾ।
ਬਸ ਰੋਟੀ ਪਾਣੀ ਚ ਲੱਗੇ ਆ।
ਅੱਛਾ-ਅੱਛਾ ਰੋਟੀ ਬਣਾਰੇੳ ਅੱਛਾ-ਅੱਛਾ
ਭਿੰਡੀਆਂ ਦੀ ਸਬਜ਼ੀ ਤੇ ਰੋ ਟੀ ਹਾਂਜੀ ਓਈ-ਓਈ ਮੈਂ ਕਿਆ ਚਲੋ ਬਨੋਂਦੇ-ਬਨੋਂਦੇ ਤੁਹਾਡੇ ਨਾਲ ਗੱਲ ਕੀਤੀ ਜਾਏ ਬੋਤ ਲਗਾਇਆ ਨੀ ਤੁਹਾਨੂੰ ਕੋਲ।
ਹਾਂਜੀ-ਹਾਂਜੀ ਮੈਂ ਵੀ ਸੋਚ ਰੀ ਸੀ।
ਹਾਂਜੀ।
ਹਾਂਜੀ ਕਿਉੰਕੀ ਤੇੇ ਲਾਈਟ ਕੱਟੀ ਹੋਈ ਸੀ ਮੈਂ ਫੋਨ ਚ ਚਾਰਜ ਕੱਟ ਸੀ ਤੇ ਹਲੇ ਲਾਈਟ ਆਈ ਤੇ ਮੈਂ ਲਾਇਆ ਫੋਨ ਹੋਗਿਆ ਥੋੜਾ ਚਾਰਜ।
ਅੱਛਾ ਤੁਹਾਡੇ ਉੱਧਰ ਵੀ ਲਾਈਟ ਦਾ ਪੰਗਾ ਐ।
ਹਾਂਜੀ ਬੋਤ ਪੰਗਾ ਇੱਥੇ ਵੀ ਹਵਾ